ਹੈਲੋ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ।
ਕਿਵੇਂ ਓ?
ਵਧੀਆ। ਤੁਸੀ ਸੁਣਾਉ?
ਵਧੀਆ ਜੀ, ਕੀ ਕਰਦੇ?
ਮੈਂ ਕੁਛ ਨਹੀਂ, ਫਰੀ, ਤੁਸੀਂ ਦੱਸੋ?
ਹਾਂਜੀ, ਮੈਂ ਵੀ ਫਰੀ ਬਸ ਫਰੀ ਬੈਠਾ ਸੀ।
ਓਕੇ।
ਹਮ ਮੌਸਮ ਕਿੱਦਾਂ?
ਮੌਸਮ ਬਾਰਿਸ਼ ਵਾਲਾ।
ਹਮ ਇੱਧਰ ਵੀ।
ਐਕਚੁਲੀ ਬਾਰਿਸ਼ ਵਾਲਾ ਹੀ ਹੈ, ਬਾਰਿਸ਼ ਆ ਨਹੀਂ ਰਹੀ।
ਹਮ ਦੱਸੀ ਹੋਈ ਹੈ ਵੈਸੇ ਵੈਦਰ ਚ।
ਹਮ ਤਿੰਨ ਦਿਨ ਦੱਸੀ ਅੱਜ ਵੀ, ਕੱਲ੍ਹ ਵੀ, ਔਰ ਪਰਸੋਂ ਵੀ।
ਬਸ ਆਉਣ ਵਾਲਾ ਹੀ ਐ। ਆ ਜਾਏਗਾ ਮਲਾ ਤਾਂ ਆਏਗਾ ਸ਼ਾਮ ਤੱਕ। ਹੋਰ ਦੱਸੋ?
ਹ ਕੁਛ ਨੀ, ਤੁਸੀਂ ਸੁਣਾਓ? ਉਹ ਮੈਨੇ ਟਰਿਪ ਲਈ ਪੁੱਛਣ ਲਈ ਕਾਲ ਕੀਤੀ ਸੀਗੀ, ਤੁਸੀਂ ਕਹਿ ਰਹੇ ਸੀਗੇ ਨਾ ਟਰਿਪ ਪਲੈਨ ਕਰਨੀ ਆ।
ਹਾਂਜੀ -ਹਾਂਜੀ!
ਵੈਦਿਕ ਤੋਂ ਪੁੱਛਣਾ ਸੀਗਾ ਬਸ। ਵੀ ਮਤਲਬ ਕੀ ਕੁਝ ਸੋਚਦੇ ਤੁਸੀਂ ਟਰਿਪ ਬਾਰੇ, ਕਿੱਥੇ ਜਾਣਾ?
ਪਾਪਾ। ਅ ਥੋਡਾ ਹੋ ਗਿਆ ਪਲੈਨ ਹੁਣ ਤੁਸੀਂ ਚੱਲੋਗੇ?
ਹਾਂਜੀ।
ਠੀਕ ਐ ਮੌਸਮ ਦੇ ਸਾਬ ਨਾਲ ਆਪਾਂ ਜਾ ਸਕਦੇ ਆ ਪਹਾੜਾਂ ਵਾਲੀ ਸਾਈਡ ਕਿਤੇ।
ਹਾਂਜੀ।
ਬਟ ਮੌਸਮ ਜਿੱਦਾਂ ਖ਼ਰਾਬ ਹੋ ਰਿਆ ਤਾਂ ਉਦੇ ਲਈ ਆਪਾਂ ਨੂੰ ਰੁਕਣਾ ਵੀ ਪੈਣਾ ਵੀ-ਪੱਚੀ ਦਿਨ, ਵੀ-ਪੱਚੀ ਦਿਨ ਤੱਕ ਆਪਾਂ ਜਾ ਸਕਦੇ ਆ।
ਹਮ ਕੋਈ ਗੱਲ ਨੀ ਓਦਾ ਕੋਈ ਇਸ਼ੂ ਨੀ ਐ।
ਹੂੰ। ਕਿਉਂਕਿ ਮੇਰੇ ਫਰੈਂਡ ਵੀ ਨੇ ਇੱਕ-ਦੋ ਥੋਡੇ ਨਾਲ ਤਾ ਨੀ ਜਾਣਾ ਕਿਸੀ ਨੇ।
ਨਈ-ਨਈ
ਕੱਲੇ ਔ ਠੀਕ ਐ।
ਹ।
ਫੇਰ ਆਪਾਂ ਦੋ ਜਣੇ ਦਾ ਕੀ ਕਰਾਂਗੇ ਤਿੰਨ-ਚਾਰ ਜਣੇ ਹੋਵਾਂਗੇ ਵਧੀਆ ਇੰਜੋਏ ਵੀ ਕਰਾਂਗੇ ਹਨਾ।
ਹੂੰ।
ਦੋ ਕੁ ਫਰੈਂਡ ਨੇ ਉਨਾਂ ਦੇ ਇਗਜ਼ਾਮ ਚੱਲ ਰਹੇ ਨੇ ਬਸ ਉਹ ਵੀ ਫ੍ਰਰੀ ਹੋ ਜਾਣਗੇ ਦਸ-ਪੰਦਰਾਂ ਦਿਨਾਂ ਤੱਕ। ਨਾਲੇ ਮੌਸਮ ਠੀਕ ਹੋ ਜਾਏਗਾ, ਫੇਰ ਆਪਾਂ ਚੱਲਾ
ਹਾਂਜੀ ਬਟ ਸਤੰਬਰ ਤੋਂ ਪੈਲਾਂ ਨਾ ਸਤੰਬਰ ਚ ਫਿਰ ਮੇਰੇ ਇਗਜ਼ਾਮ ਸਟਾਰਟ ਹੋ ਜਾਣਗੇ।
ਅੱ ਨਾ-ਨਾ ਸਤੰਬਰ ਤੋਂ ਬੋਤ ਅੱਗੇ ਚਲਾ ਗਿਆ। ਆਪਾਂ ਚੱਲਾਂਗੇ ਅਗਸਤ ਮਿਡ ਚ ਈ।
ਓਕੇ।
ਹੂੰ-ਹੂੰ। ਹੱ
ਹੂੰ।
ਸਈ ਐ ਜਾਣਾ ਕਿਵੇਂ ਆ ਫਿਰ?
ਤੁਸੀਂ ਦੱਸੋ?
ਥੋਡੀ ਕਿੱਦਾਂ ਸਲਾਹ ਕਾਰ ਤੇ ਚਲੀਏ ਯਾ ਟਰੇਨ ਤੇ ਜਾਣਾ।
ਨਈ ਟ੍ਰੇਨ ਚ ਕਿੱਦਾਂ ਜਾ ਸਕਦੇ ਆ ਆਪਾਂ ਉੱਥੇ ਕਿੱਦਾਂ ਅੱਗੇ ਸਫ਼ਰ ਕਰਾਂਗੇ।
ਹਾਂ ਪਰ ਏਦਾਂ ਨਾ ਜਾ ਤਾਂ ਸਕਦੇ ਆ। ਪਰ ਓਨਾ ਸਿੱਧਾ ਆਪਾਂ ਨੂੰ ਸਟੇਸ਼ਨ ਟੂ ਸਟੇਸ਼ਨ ਹੀ ਉਤਾਰਨਾ। ਆਪਾਂ ਕਿਤੇ ਰਸਤੇ ਚ ਘੁੰਮ ਫਿਰ ਨੀ ਸਕਦੇ ਜੇ ਆਪਾਂ ਆਪਣੀ ਕਾਰ ਲੈ ਕੇ ਜਾਨੇ ਆ ਆਪਾਂ ਹਰੇਕ ਜਗਾ ਖੜ ਵੀ ਸਕਦੇ ਆ ਖਾਣਾ-ਪੀਣਾ ਕੁਛ ਵੀ ਕਰਨਾ ਆਪਾਂ ਰੁਕ ਸਕਦੇ ਆ।
ਕਾਰ ਈ ਬੈਟਰ ਐ।
ਹੇ ਸਈ ਐ ਫੇਰ, ਕਾਰ ਤੇ ਚੱਲ ਪਾਵਾਂਗੇ।
ਕਿਉਂਕਿ ਟ੍ਰੇਨ ਦਾ ਦ ਕੋਈ ਓਪਸ਼ਨ ਹੀ ਨੀ ਹੈ ਨਾ ਟ੍ਰੇਨ ਚ ਆਪਾਂ ਘੁੰਮਾਂ ਕਿ ਘੁੰਮਾਂਗੇ ਕਿੱਦਾਂ ਓ ਤਾਂ ਬਸ ਸਟੇਸ਼ਨ ਤੋਂ ਸਟੇਸ਼ਨ ਜਾਵਾਂਗੇ।
ਹਾਂ, ਬਿਲਕੁਲ ਉਹੀ ਮੈਂ ਦੱਸ ਰਿਆ ਉਹ ਸਟੇਸ਼ਨ ਤੇ ਹੀ ਤਾਰਨਾ ਓਨੇ ਬਸ। ਕਈ ਵਾਰ ਸਲਾਹ ਹੁੰਦੀ ਹੈ ਨਾ ਆਪਣੀ ਅ ਵਧੀਆ ਲੱਗਦਾ ਵੀ ਟੇਨ ਦਾ ਸਫ਼ਰ ਕਰਨਾ।
ਕੋ ਅਗਰ ਆਪਾਂ ਕਿਸੇ ਸਪੇਸਵੀ ਜਗ੍ਹਾ ਤੇ ਜਾਣਾ ਹੋਏ ਨਾ
ਹੂੰ।
ਹਾਂਜੀ ਹੁਣ ਤਾਂ ਨੀ।
ਬਸ ਠੀਕ ਐ ਫੇਰ ਆਪਣਾ ਡਨ ਐ ਆਪਾਂ ਚੱਲਾਂਗੇ।
ਹਾਂ ਹਾਂਜੀ
ਤੀਜ, ਕਿੰਨੇ ਦਿਨਾਂ ਲਈ ਜਾਣਾ
ਦੇਖ ਲਿਉ ਤੁਸੀਂ, ਮੇਬੀ ਇੱਕ ਵੀਕ ਦਾ ਐਟਲੀਸਟ
ਹਾਂ ਸਹੀ ਐ, ਫੇਰ ਆਪਣੇ ਕੋਲ ਘੁੰਮਣ ਲਈ ਵਧੀਆ ਟਾਈਮ ਹੋਏਗਾ ਨਾ
ਕਿਉਂਕਿ ਆਣ -ਜਾਣ 'ਚ ਵੀ ਟਾਈਮ ਜਾਏਗਾ
ਹਮ ਇੱਕ ਦਿਨ ਆਣ ਦਾ, ਇੱਕ ਦਿਨ ਜਾਣ ਦਾ, ਆਰਾਮ ਨਾਲ
ਹਾਂ, ਬਾਕੀ ਪੰਜ ਦਿਨ ਉੱਥੇ
ਜਮਾ ਸਹੀ ਐ ਹਾਂ ਐਨੇ ਕ ਦਿਨ ਬਣਦੇ ਵੀ ਆ, ਆਪਾਂ ਕਿਹੜਾ ਰੋਜ਼- ਰੋਜ਼ ਜਾਣਾ ਹੁੰਦਾ
ਹਾਂਜੀ
ਠੀਕ ਕਿਹਾ
ਤੇ ਉੱਥੇ ਰਹਿਣ ਵਗੈਰਾ ਦਾ ਮਤਲਬ ਕਿੱਦਾਂ ਸਿਸਟਮ ਹੋਏਗਾ
ਉੱਥੇ ਰਹਿਣ ਦਾ, ਬਸ ਆਪਾਂ ਨੂੰ ਉੱਥੇ ਹੋਟਲ ਵਗੈਰਾ ਲੈਣਾ ਪਏਗਾ ਜਾ ਕੇ ਹਮਮ
ਹਮ ਹਮ
ਹਮ ਜਿੱਦਾਂ ਵੀ ਆਪਾਂ ਹੋਵਾਂਗੇ ਚਾਰ ਜਣੇ, ਪੰਜ ਜਣੇ ਓਦਾਂ ਆਪਾਂ ਸ਼ੇਅਰਿੰਗ 'ਚ ਰੂਮ ਲੈ ਲਾਂਗੇ, ਉੱਥੇ ਚਹੀਏ
ਹਾਂਜੀ
ਥੋੜਾ ਸਸਤਾ ਹੀ ਚਾਹੀਦਾ ਆਪਾਂ ਨੂੰ
ਹਮ
ਹਮ, ਕਿਉਂਕਿ, ਉੱਧਰਲੇ ਓ ਬਸ ਜੇੜੇ ਲੋਕ ਨੇ, ਉਹਨਾਂ ਨੂੰ ਕਮਾਈ ਓਈ, ਸਿਰਫ ਵਿਜ਼ਟਰਾਂ ਤੋਂ ਐ ਇਹ ਟੂਰਿਸਟ ਆਉਂਦੇ ਆ, ਟੂਰਿਸਟ ਵੀਜਾ ਤੇ ਆ ਤੇ ਇਸ ਕਰਕੇ ਉਹਨਾਂ ਦੇ ਰੇਟ ਬਹੁਤ ਮਹਿੰਗੇ ਹੁੰਦੇ ਆ ਉੱਥੇ, ਮੈਂ ਰਹਿੰਦਾ ਸਿੰਗਲ ਰੂਮ ਦਾ ਬਹੁਤ ਜਿਆਦਾ ਹੋਣਾ, ਜੇ ਇਕੱਲੇ- ਇਕੱਲਾ ਬੰਦਾ ਲਏਗਾ ਫੇਰ ਤਾਂ ਜਿਆਦਾ ਮਹਿੰਗਾ ਪੈਜੂ
ਹਮ
ਹਾਂਜੀ
ਤੇ ਮਤਲਬ ਹਾਲੇ ਤਾਂ ਨਹੀਂ ਜਾਣਾ, ਆਲਮੋਸਟ ਆਪਣੇ ਕੋਲ ਟਵੰਟੀ -ਟਵੰਟੀ ਫਾਇਵਸ ਡੇ ਹੈ ਜਾਣ ਤੋਂ ਪਹਿਲਾਂ
ਹਮ, ਹਾਂ, ਬਿਲਕੁੱਲ ਸਹੀ ਕਹਿੰਦੇ
ਤੇ ਫੇਰ ਮਤਲਬ ਉੱਥੇ ਦਾ ਵੈਦਰ ਵਗੈਰਾ ਟੈਂਪਰੇਚਰ ਦੇ ਅਕੋਰਡਿੰਗ ਕੱਪੜੇ ਕਿੱਦਾਂ ਦੇ ਕੈਰੀ ਕਰਨੇ ਇਹਨਾਂ ਦੇ
ਪਰ ਤੁਹਾਨੂੰ ਦੇਖੋ ਹਜੇ ਲਾਈਟ ਵੇਟ ਜਿਹੀਆ ਜੈਕਟਸ ਤਾਂ ਰਖਣੀਆ ਹੀ ਪੈਣਗੀਆਂ ਕਿਉਂਕਿ ਉੱਥੇ ਨਾ ਤਾਂ ਪ੍ਰੋਪ ਪ੍ਰੋਪਰ ਗਰਮੀ ਹੋਣੀ ਐ, ਨਾ ਪ੍ਰੋਪਰ ਠੰਡ
ਓਕੇ
ਹਮ, ਕਿਤੇ ਤੁਹਾਨੂੰ ਲੱਗੀ ਗਰਮੀ, ਤਾਂ ਤੁਸੀਂ ਉੱਥੇ ਜੈਕਟ ਉਤਾਰ ਕੇ ਟੀ ਸ਼ਰਟ ਸਹੀ ਰਹੋਗੇ, ਨਹੀਂ ਤਾਂ, ਜੈਕਟ ਆਪਾਂ ਨੂੰ ਰੱਖਣੀ ਪਏਗੀ ਇੱਕ -ਦੋ ਨਾਲ
ਓ ਹੋ
ਬਟ ਜਮਾ, ਠੰਢ ਵਾਲੀ ਨੀ ਥੋੜੀ ਜਿਹੀ ਬਸ ਲਾਈਟ ਵੇਟ ਜੀ ਜਿਵੇਂ ਆਪਾਂ, ਉਹਦੀ ਜਿੱਪ ਖੋਲ ਕੇ ਬਸ ਗਰਮੀਆਂ 'ਚ ਪਾ ਸਕੀਏ
ਓਕੇ
ਹਮ ਹੁਣ ਉੱਥੇ ਤਾਂ ਆਪਾਂ, ਖਾਣ -ਪੀਣ ਨੂੰ ਇੱਥੋਂ ਲੈ ਜਾਗੇ ਹਨਾ, ਥੋੜਾ ਬਹੁਤਾ ਤਾਂ ਨਾਲ ਇੱਕ-ਦੋ ਦਿਨ ਲਈ
ਹਾਂਜੀ ਸਨੈਕਸ ਵਗੈਰਾ ਤਾਂ ਲੈ ਕੇ ਜਾਵਾਂਗੇ
ਹੂੰ, ਬਾਕੀ ਫੇਰ ਉੱਥੇ ਵੀ ਖਾ ਲਾਂਗੇ ਆ
ਬਾਕੀ, ਜੋ ਮੈਡੀਸਨਸ ਵਗੈਰਾ ਹੋਣਗੀਆਂ ਉਹ ਵੀ
ਉਹ ਵੀ ਕੈਰੀ ਕਰਨੀ ਐ ਜ਼ਰੂਰੀ ਐ ਬਿਲਕੁਲ।
ਹੂੰ, ਬੋਟਸ ਵੀ ਲੋਂਗ ਬੋਟਸ ਨਾ
ਹੂੰ ਮੈਨੂੰ ਲੱਗਦਾ ਨੀ ਉਹਦੀ ਜ਼ਰੂਰਤ ਹੋਏਗੀ ਉੱਥੇ ਕਿਹੜਾ ਸਨੋ ਪੈ ਰੀ ਆ।
ਪਰ ਸਟਿੱਲ ਨਾ ਸਲਿੱਪਰੀ ਤੇ ਹੋਏਗਾ।
ਹੂੰ, ਉਹ ਸਲਿੱਪਰੀ ਕਰਕੇ ਥੋੜਾ ਜਾ ਹਾਂ ਉਹਦੇ ਚ ਵੀ ਜਾਣੇ ਪੈਣਾ। ਚਲੋ ਲੈ ਜਾਗੇ ਕੋਈ ਚੱਕਰ ਨੀ ਆਪਾਂ ਘਰ ਚ ਰੱਖਣੇ ਆ ਵੱਧ ਜਗ੍ਹਾ ਘਰ ਚ
ਓਕੇ,
ਹੂੰ ਸਹੀ ਆ। ਬਾਕੀ ਇਧਰ, ਕਿਹੜਾ ਫੂਡ ਮਸ਼ਹੂਰ ਐ ਉੱਧਰ ਦਾ?
ਪਤਾ ਨੀ।
ਪਤਾ ਨੀ ਸੋਨੂੰ?
ਨਈ,
ਉੱਧਰ ਦੀ ਮੈਗੀ ਬੜੀ ਮਸ਼ਹੂਰ ਐ ਮੈਂ ਸੁਣਿਆ ਹੋਇਆ।
ਹੂੰ, ਉਹ ਤਾਂ ਹੈਗੀ ਵੀਈ ਉਹ ਤਾਂ ਨੋਰਮਲ ਈ ਐ।
ਵੈਸੇ ਉਹ ਮੈਂ ਵੀ ਤਾਂ ਸੇਮ ਇੱਧਰ ਵੀ ਉਹੀ ਐ ਉੱਧਰ ਵੀ
ਨਹੀਂ ਐਕਚਲ਼ੀ ਨਾ ਓਧਰ ਫਲੇਵਰ ਦਾ ਇਸ ਕਰਕੇ ਫ਼ਰਕ ਪੈਂਦਾ ਕਿਉਂਕਿ ਉਹ ਪਹਾੜਾਂ ਦੇ ਪਾਣੀ ਨਾਲ ਬਣਾਦੇ ਨੇ ਮੈਗੀ।
ਅੱਛਾ ਸੱਚੀ ਚ ਇਹ ਗੱਲ ਐ। ਇਹ ਗੱਲ ਮੈਨੂੰ ਪਹਿਲੀ ਵਾਰ ਪਤਾ ਲੱਗੀ।
ਜੋ ਪਾਣੀ ਹੁੰਦਾ ਨਾ ਪਹਾੜਾਂ ਦਾ ਜੋ ਮਤਲਬ ਕਹਿੰਦੇ ਨੇ, ਲਗਾ ਲਓ ਟੈਪ ਵਾਟਰ ਹੁੰਦਾ।
ਹੂੰ,
ਉਹ ਪਾਣੀ ਨਾਲ ਮੈਗੀ ਬਣਦੀ ਐ ਤਾਂ ਕਰਕੇ ਉੱਥੇ ਦੀ ਮੈਗੀ ਦਾ ਫਲੇਵਰ ਅਲੱਗ ਹੋ ਜਾਂਦਾ ਐ। ਇਸ ਕਰਕੇ ਤੋਂ ਮੈਗੀ ਫੇਮਸ ਐ।
ਓਕੇ ਮੈਨੂੰ ਐਂ ਲੱਗਿਆ ਵੀ ਮੈਗੀ ਦੋਨੋ ਪਾਸੇ ਸੇਮ ਹੁੰਦੀ ਆ ਸਿਰਫ਼ ਉੱਥੋਂ ਦੇ ਮਾਹੌਲ 'ਚ ਖਾਣ ਦਾ ਮਜ਼ਾ ਵੱਖਰਾ ਹੁੰਦਾ ਜਿੱਦਾਂ ਪਹਾੜਾਂ ਵੱਲ ਠੰਡਾ
ਨਹੀਂ-ਨਹੀ ਉੱਥੇ ਤਾਂ ਦੇ ਪਾਣੀ ਕਰਕੇ ਐ।
ਓਕੇ-ਓਕੇ ਠੀਕ ਐ।
ਤੁਸੀਂ ਸੁਣਿਆ ਹੋਣਾ ਪਹਾੜਾ ਦਾ ਪਾਣੀ ਜ਼ਿਆਦਾ ਜੜ੍ਹੀ ਬੂਟੀਆਂ ਵਾਲਾ ਹੁੰਦਾ।
ਹਾਂਜੀ ਹਾਂ ਸੁਣਿਆ ਤਾਂ ਹੈ।
ਬਸ ਉਹ ਪਾਣੀ ਕਰਕੇ ਈ ਮੈਗੀ ਫੇਮਸ ਐ। ਉਹ ਪਾਣੀ ਨਾ ਕਿਉਂਕਿ ਬਹੁਤ ਸਾਰੇ ਇਫੈਕਟ ਹੁੰਦੇ ਨਾ ਫੇਸ ਤੇ ਵੀ ਗਲੋ ਆਦਾ ਐ। ਬਹੁਤ ਸਾਰੀਆਂ ਬਿਮਾਰੀਆਂ ਵੀ ਠੀਕ ਹੁੰਦੀਆਂ।
ਅੱਛਾ ਸੱਚੀ ਚ,
ਹਾਂਜੀ ਸੱਚੀ 'ਚ,
ਠੀਕ ਐ ਫ਼ਿਰ ਫੇਰ ਆਪਾਂ ਥੋੜੀ ਜਿਹੀ ਪੈਕ ਵੀ ਕਰਾ ਲਿਆਵਾਂਗੇ।
ਕਰਵਾ ਸਕਦੇ ਆ।
ਹਾਂ ਕਰਵਾ ਲਿਆਵਾਂਗੇ, ਕੀ ਪਤਾ ਵਧੀਆ ਗਲੋ ਆਜੇ ਫੇਸ ਤੇ।
ਹੂੰ ਸਹੀ ਗੱਲ ਐ ਵੈਸੇ ਲੋੜ ਵੀ ਬਹੁਤ ਐ।
ਹਾਂ, ਜਿੰਨੀ ਆਪਣੇ ਗਰਮੀ ਪੈ ਰਹੀ ਐ ਨਾ ਉਹਦੀ ਤਾਂ ਬਹੁਤ ਜ਼ਿਆਦਾ ਜ਼ਰੂਰਤ ਐ।
ਹੂੰ ਉਥੇ ਤਾਂ ਪਾਣੀ ਵੀ ਪੈਕ ਕਰਾ ਲਿਆਵਾਂਗੇ, ਆਪਾਂ ਮੈਗੀ ਕੀ ਕਰਨੀ। ਏਥੇ ਆਕੇ ਈ ਪਾਣੀ ਚ। ਏਥੇ ਆਕੇ ਤੁਸੀਂ ਓਈ ਪਾਣੀ ਦੀ ਮੈਗੀ ਬਣਾ ਲਿਓ, ਹੂੰ।
ਮੈਗੀ ਕਯੋ, ਆਪਾਂ ਫਿਰ ਬੋ ਕੁਛ ਟਰਾਈ ਕਰਾਂਗੇ ਏਥੇ ਆ ਕੇ, ਚਾਹ ਕੂਛ
ਸਭ ਏਥੇ ਸਾਰਾ ਕੁਛ ਈ ਫੇਮਸ ਐ, ਏਥੋਂਦੀ ਚਾਹ ਵੀ ਫੇਮਸ ਐ, ਓ ਸਾਰਾ ਕੁਛ ਫੇਮਸ ਈ ਪਾਣੀ ਕਰਕੇ ਆ ਬਸ।
ਪੈਲਾਂ ਤਾਂ ਪਾਣੀ ਆਲੀ ਟਰਾਈ ਕਰਾਂਗੇ ਜਾ ਕੇ, ਪਾਣੀ ਚ ਹੈ ਕੀ ਐ।
ਹੂੰ, ਸੋਂਨੇ ਏ ਸੋਨੀ ਉੱਥੇ ਦਾ ਟੈਪ ਵਾਂਟਰ ਬੋਤ ਫੇਮਸ ਆ, ਮਤਲਬ ਸਾਰਾ ਕੁਛ ਓਥੋਂ ਦੇ ਜੋ ਲੋਕ ਐ ਨਾ ਜੋ ਪਹਾੜਾਂ ਵਿੱਚ ਰੈਂਦੇ ਆ, ਓ ਬੇਸਿਕਲੀ ਟੈਪ ਵਾਟਰ ਯੂਜ ਕਰਦੇ ਆ।
ਓਕੇ ਹਾਂ, ਠੀਕੈ-ਠੀਕੈ ਸਮਝ ਗਯਾ।
ਹੂੰ।
ਪੀ, ਮੈਂ ਇੱਕ ਵਾਰੀ ਪੀਤਾ ਸੀਗਾ ਇਹ ਪਹਾੜਾਂ ਦਾ ਪਾਣੀ ਓਦੋ ਮੈਂ ਓਦੇ ਗਿਆ ਸੀਗਾ, ਮੱਥਾ ਟੇਕਣ ਗਿਆ ਸੀ ਕਿਸੇ ਧਾਰਮਿਕ ਜਗ੍ਹਾ ਤੇ ਓ ਬਟ ਓਦਾ ਰੰਗ ਥੋੜਾ ਜਾ ਗੰਦਾ ਜੇਆ ਹੁੰਦਾ ਐ ਲੱਗਦਾ ਜਿਵੇਂ ਮਿੱਟੀ ਆ ਰਿਐ ਵਿੱਚ। ਪਰ ਹੁੰਦੀ ਕੁਛ ਵੀ ਨੀ।
ਨਈਂ-ਨਈਂ, ਓ ਨੀਚ ਪਾਣੀ ਹੁੰਦਾ ਨਾ ਪਹਾੜਾਂ ਕਰਕੇ ਨੀਚੋਂ ਆਂਦਾ ਧਰਤੀ ਚੋਂ। ਤਾਂ ਵੀ ਕੁੱਛ ਲੱਗਦਾ ਹੋਊਗਾ।
ਹੂੰ-ਹੂੰ-ਹੂੰ।
ਕੁਛ ਐਟਮੋਸਫੇਅਰ ਓਦਰ ਦੀ ਐਵੇ ਆ, ਪਾਣੀ ਦਾ ਕਲਰ ਵੀ ਚੇਂਜ ਹੋ ਜਾਂਦਾ।
ਸਈ ਐ, ਸਈ ਐ।
ਹੂੰ, ਅਪਨੇ ਤਾਂ ਏਦਰ ਕਿੰਨਾ ਪੋਲਿਊਸ਼ਨ ਐ।
ਠੀਕੈ, ਫੇਰ ਆਪਾਂ ਚੱਲਾਗੇ ਵਧੀਆ ਠੀਕ ਐ। ਤੁਆਡੇ ਕੋਲ ਹੈਗੇ ਆ ਵੀਹ-ਪੱਚੀ ਦਿਨ, ਤੁਸੀਂ ਕਰ ਲਓ ਸ਼ੋਪਿੰਗ।
ਹਾਂਜੀ।
ਜੈਕਟਸ ਵਗੈਰਾ ਤਾਂ ਹੋਣੀਆ ਈ ਆ ਥੋਡੇ ਕੋਲ, ਕਿ ਲੇਕੇ ਆਨੀਆਂ ਨੇ?
ਨਈਂ, ਓ ਤਾ ਹੈਗੀਆ।
ਬਸ ਠੀਕ ਐ, ਫੇਰ ਬਜਾਰੋ ਤਾਂ ਨੀ ਕੁਛ ਲਿਆਣਾ ਵਾਲਾ ਹੋਣਾ?
ਨਈਂ।
ਬਸ ਠੀਕੈ-ਠੀਕੈ ਚਲੋ ਸਈ ਐ, ਪੈਕਿੰਗ ਕਰ ਲਓ ਫੇਰ ਆਪਾਂ ਚੱਲਦੇ ਆਂ। ਠੀਕ ਐ ਤੁਆਨੂੰ ਦੋ-ਤਿੰਨ ਦਿਨ ਪੈ ਲਾਂ ਦੱਸ ਦੂੰਗਾ ਮੈਂ।
ਹਾਂਜੀ, ਓਕੇ।
ਠੀਕੈ ਜੀ ਓਕੇ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।